ਹੈਲੋ, ਹੈਲੋ। ਹੈਲੋ। ਹੈਲੋ।
ਹੈਲੋ।
ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਭੈਣ ਜੀ।
ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
ਕੀ ਹਾਲ ਚਾਲ ਤੁਹਾਡੀ ਆਵਾਜ਼ ਨੀ ਸਾਫ਼ ਆ ਰਹੀ ਸੀ ਮੈਨੂੰ ਤਾਂ ਦੋ ਵਾਰੀ ਬੋਲਣਾ ਪਿਆ ਹਾਂਜੀ ਬਸ ਵਧੀਆ ਤੁਸੀਂ ਦੱਸੋ
ਅਛਾ ਬਸ ਠੀਕ ਠੀਕ ਸਭ ਠੀਕ ਹੋਰ ਸੁਣਾਓ ਹਾਂ ਸਭ ਠੀਕ ਹੈ ਸਭ ਠੀਕ ਹੈ ਤੇ
ਅੱਛਾ ਹੋਰ ਬੱਚੇ ਠੀਕ ਨੇ ਕੁੜੀਆਂ ਠੀਕ ਨੇ
ਬਸ ਠੀਕ ਹੈ ਬਸ ਸੂਟ ਦੇਣ ਗਈ ਸੀ
ਅੱਛਾ ਨਵਾਂ
ਟੇਲਰ ਹਾਂ ਨਵਾਂ ਸੂਟ ਐਸੀੇ ਗਰਮੀ ਬੜੀ ਪੈਂਦੀ ਪਈ ਹੈ ਨਾ ਤੇ ਪਤਲਾ ਕੋਈ ਰੂਬੀਏ ਦਾ ਸੂਟ ਵੇਖਿਆ ਅਗਰ ਕੋਟਨ ਦਾ ਸੂਟ ਹਾਂ ਕੋਟਨ ਦਾ ਸੂਟ ਲਿਆਈਆਂ ਦੋ ਤਿੰਨ ਸੂਟ ਲੈ ਕੇ ਆਈ ਹਾਂ ਮੈਂ
ਕੀ ਰੇਂਜ
ਸੀਨ ਦੇਖ ਤੇ ਗਰਮੀਆਂ ਚ ਪਤਲੇ ਪਤ ਲਈ ਸਹੀ ਰਹੇ ਹੈਂ
ਹਾਂਜੀ ਕੀ ਰੇਂਜ ਦੇ ਮਿਲਣਨ ਸੂਟ ਅੱਛਾ ਠੀਕ ਹੈ ਮ ਘਰ ਪਾਂ ਣੇ ਨਾ ਆਂਟੀ ਹਨ ਭੈਜੀ
ਇਹਤਾ ਕੋਈ
ਦੋ ਸੌ ਦਾ ਆਉਣਾ ਕੋਈ ਤਿੰਨ ਸੌ ਦਾ ਆਉਣਾ
ਓਦਾਂ।
ਅੱਛਾ, ਹਾਂ, ਠੀਕ ਆ ਘਰ ਪਾਣ ਦੇ ਭੈਣ ਜੀ ਪਤਲੇ-ਪਤਲੇ ਚੰਗੇ ਲੱਗਦੇ ਨੇ।
ਤਿੰਨ ਚਾਰ ਮਹੀਨੇ ਨਿਕਲ ਜਾਣ ਦੋ,
ਬਸ ਮੇਨ ਭੈਣ ਜੀ ਐ ਜੂਨ। ਜੁਲਾਈ ਜਿਵੇਂ ਮਾਰਚ ਤੋਂ ਗਰਮੀ ਸ਼ੁਰੂ ਹੋ ਜਾਂਦੀ ਐ। ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਤੱਕ ਗਰਮੀ ਐ। ਸਤੰਬਰ ਤੱਕ ਹਾਂਜੀ-ਹਾਂਜੀ। ਵਧੀਆ ਮਿਲ ਗਏ ਨੇ। ਪ੍ਰਿੰਟ ਕਿਹੋ ਜਿਹੇ ਨੇ।
ਇਹ ਜੂਨ, ਜੁਲਾਈ ਦੇ ਤੇ ਬਹੁਤ ਹੀ ਹੁੰਦੇ ਨੇ। ਹਲਕੇ ਲਾਈਟ ਜੇ ਲੱਗਦੇ ਨੇ ਗਰਮੀਆਂ ਚ ਤੇ।